ਹਾਂਜੀ ਸਤਿ ਸ੍ਰੀ ਅਕਾਲ ਵਧੀਆ, ਤੁਸੀਂ ਦੱਸੋ?
ਅਸੀਂ ਵੀ ਵਧੀਆ। ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ ਵਹਲੇ ਸੀਗੇ ਤੁਸੀਂ ਦੱਸੋ?
ਕੁਛ ਨੀ ਮੈਂ ਵੀ ਬਸ ਪੜ੍ਹਾਈ ਕਰ ਰਹੀ ਸੀ, ਤੁਹਾਨੂੰ ਪਤਾ ਹੈ ਹੁਣ ਕੋਾਲਜ ਕੰਪਲੀਟ ਹੋ ਗਿਆ ਤੇ ਅੱਗੇ ਬਸ ਐਵੇਂ ਕਾਂਸਲ ਗ ਵਗੈਰਾ ਦੇਖ ਰਹੀ ਸੀ ਵੀ ਕਿੱਥੇ ਕਾਂਸਲਿੰਗ ਕਰੀਏ? ਹਨਾ ਵੀ ਯੂਨੀਵਰਸਿਟੀ ਲੱਗੇ ਆ ਕਿੱਥੇ? ਹਮ-ਹਮ। ਕਾਂਸਲਿੰਗ ਦੇ ਬਿਨਾਂ ਤਾਂ ਫਿਰ ਔਖਾ ਯਾਰ ਕਾਂਸਲਿੰਗ ਦੇ ਬਿਨਾਂ ਨਾ ਪਹਿਲਾਂ ਮੈਂ ਬੀਕੌਮ ਕਰ ਲਈ ਸੋ ਫਿਰ ਮੈਨੂੰ ਇਏਦਾਂ ਲੱਗਦਾ ਕਿ ਵੀ ਮੈਂ ਸ਼ਾਇਦ ਬੀਕਮ ਨਹੀਂ ਕਰਨੀ ਸੀ ਮੈਂ ਸ਼ਾਇਦ
ਸਭ ਨੂੰ ਐਹੀ ਲੱਗਦਾ, ਕਿਉਂਕਿ ਚਲੋ ਐਂ ਕਿ ਫਰੀ ਟਾਈਮ ਹੈ ਆਪਾਂ ਹੈ ਨਾ, ਟਾਈਮ 'ਚ ਥੋੜ੍ਹਾ ਆਪਣਾ ਮਤਲਬ ਵਧੀਆ ਉੱਚੇ ਲਗਾਈਏ ਨਾ ਵੇਸਟ ਕਰੀਏ ਟਾਈਮ।
ਟਾਈਮ ਬਹੁਤ ਪ੍ਰੇਸ਼ੀਅਸ
ਹਾਂਜੀ-ਹਾਂਜੀ ਤੇ, ਹੋਰ ਸੁਣਾਓ ਘਰੇ ਠੀਕ ਨੇ ਸਾਰੇ
ਹਾਂ ਸਭ ਠੀਕ-ਠਾਕ ਮੈਨੂੰ ਲੱਗਦਾ ਪਲੇਸਮੈਂਟ ਦਾ ਵੀ ਜੋ ਆਪਾਂ ਨੂੰ ਔਫਰ ਆਇਆ ਸੀ ਜੀ ਸੀ ਸੀ ਸਕੂਲ ਤੁਸੀਂ ਕੀਤਾ ਹੋ ਐਨ ਐਫ ਪੀ ਟੀ ਐਗਜ਼ਾਮ ਦੇਣਾ ਸੀ
ਹਾਂਜੀ ਉਹ ਵੀ ਕਾਫੀ ਕੁਛ ਇੱਕ ਇੱਕ ਮਤਲਬ ਆਪ ਨੂੰ ਹੋਰ ਇਆ ਸੀ ਮੈਨੂੰ ਕਾਫ਼ੀ ਬੁੱਤ ਓਹੀ ਹੁੰਦਾ ਕਿ ਆਪਣਾ ਮਨ ਹੀ ਨਹੀਂੀ ਕਰਦਾ ਕਿ ਐਵੇਂ ਐਂ ਹੁੰਦਾ ਕਿ ਚਲੋ ਅਗਰ ਕਿਸੇ ਨੇ ਹਨਾ ਰਿਵਿਊ ਦਿੱਤਾ ਹੋਇਆ ਫੇਰ ਵੀ ਚਲੋ ਐਵੇਂ ਦਿਲ ਜਾ ਨੀ ਕਰਦਾ
ਅ ਉਹਦੇ ਵਿੱਚ ਨਾ ਲੋਨ ਵਗੈਰਾ ਲਈ ਕਹਿ ਰਹੇ ਨੇ ਉਹ, ਕਿ ਵੀ ਲੋਨ ਹੋਗਾ ਤਾਂ ਜਿਹਦੇ ਕਰਕੇ ਘਰਦਿਆਂ ਨੇ ਮਨਾ ਕਰਤਾ
ਆ ਫੇਿਰ ਉਹੀ ਤੇ ਹੈਗਾ ਨਾ ਆਪਾਂ ਨੂੰ ਥੋੜਾ ਡਰ ਜਾ ਲੱਗਦਾ ਐਵੇਂ
ਸਹੀ ਕਿਆ ਮਤਲਬ ਜੋਬ ਦੇ ਵਿੱਚ ਆਪਾਂ ਨੂੰ ਪੈਸੇ ਆਉਣੇ ਚਾਹੀਦੇ ਨੇ, ਆਪਣੇ ਪੱਲਿਓ ਜਾਣਗੇ ਉਹ ਤਾਂ
ਹਾਂਜੀ ਹਾਂਜੀ-ਹਾਂਜੀ ਵੈਸੇ ਉਹੀ ਹੈ ਕਿ ਕੋਈ ਵੀ ਅਗਰ ਆਪਾਂ ਜੋਬ ਲੈਣੇ ਹ ਨਾ ਆਪਾਂ ਨੂੰ ਪੈਸੇ ਲਦਾ ਹੀ ਅਗਲਾ ਆਪਣੇ ਤੂੰ ਲੰਦਾ ਤਾਂ ਕੋਈ ਵੀ ਨੀ
ਸਹੀ ਕਿਹਾ ਤੇ, ਇੱਕ ਜੀ ਐਸ ਟੀ ਵਗੈਰਾ ਤੁਹਾਨੂੰ ਪਤਾ ਜੀ ਐਸਟੀ ਦਾ ਕੋਈ ਨੌਲੇਜ ਇੱਕ ਤਾਂ ਘੱਟ ਹੈ ਤੇ, ਫੇਿਰ ਜੀ ਐਸ ਟੀ ਲੱਗ ਕੇ ਪਤਾ ਨਹੀਂ ਕਿੰਨੇ ਕੁ ਪੈਸੇ ਬਣ ਜਾਣਗੇ। ਹਨਾ, ਤਾਂ ਫੇਿਰ ਹਾਲੇ ਉਮਰ ਵੀ ਨਿਆਣੀ ਹੈ ਤਾਂ ਫੇਿਰ ਪਤਾ ਨਹੀਂੀ ਹੈਗਾ ਬੈ ਇਹ ਸਭ ਚੀਜ਼ਾਂ ਬਾਰੇ ਜਾਂ ਫਿਰ ਮੈਂ ਤਾਂ ਸੋਚਿਆ ਵੀ ਰਹਿਣ ਦਿੰਦੇ ਹਾਂ
ਹਾਂਜੀ ਉਹੀ ਤਾਂ ਹੈਗਾ ਕਿ ਤਾਂ ਵਾਧੂ ਟਾਈਮ ਪਿਆ ਕੋਈ ਨੀ ਬਟ ਇਹ ਚੀਜ਼ਾਂ ਚ, ਆਪੂੰ ਨੂੰ ਐ ਲੱਗਦਾ ਵੀ ਕਿਤੇ ਫਰੋਡ ਵੇਗ ਵਗੈਰਾ ਨਾ ਹੋਵੇ ਕੁੱਛ ਐਵੇਂ ਦੀ ਚੀਜ਼ ਨਾ ਹੋਵੇ
ਹੂੰ ਨਹੀਂ ਹੈਗਾ ਤਾਂ ਜੈਨੂਅਨ ਹੈ ਬਟ ਉਹ ਥੋੜ੍ਹਾ ਜਿਹਾ ਮੈਂ ਕਿ ਵੀ ਅਹ ਦੂਰੋਂ ਜਾਣਾ ਘਰ ਤੋਂ ਬਾਹਰ ਦੂਰ ਰਹਿਣਾ ਇੰਨਾ ਟਾਈਮ ਇੰਨੇ ਸਾਲ ਫਿਰ ਵੀ ਕੋਈ ਫਿਕਸ ਵਗੈਰਾ ਕੋਈ ਉਹ ਨੀ ਹੈਗਾ ਕਿ ਵੀ ਮਿਲੂ ਨਹੀਂ ਮਿਲੂ ਉੱਤੋਂ ਦੀ ਲੋਨ ਆ ਕੇ ਕਰਨਾ ਉਹ ਸਭ ਟ੍ਰੇਨਿੰਗ ਵਗੈਰਾ ਤਾਂ ਫਿਰ ਮੈਨੂੰ ਪਰਸਨਲੀ ਲੱਗਿਆ ਕਿ ਵੀ ਨਹੀਂ ਸਹੀ ਨਹੀਂ ਲੱਗਣਾ ਹੈ ਐਵੇਂ
ਹਾਂਜੀ ਓਹੀ ਹੈ ਕਿ ਅਗਰ ਅਗਲਾ ਗਰੰਟੀ ਦੇਵੇ ਕਿ ਹਾਂ ਸਾਡੇ ਕੋਲ ਮਤਲਬ ਟ੍ਰੇਨਿੰਗ ਲੈ ਕੇ ਅਸੀਂ ਦੇਵਾਂਗੇ ਤਾਂ ਤੇ ਹੈਗਾ
ਹੋਰ ਤੁਸੀਂ ਬਾਕੀ ਹਾਂ ਤੁਸੀਂ ਬਾਕੀ ਅਹ ਕੰਪਿਊਟਰ ਕੋਰਸ ਕਰ ਰਹੇ ਹੋਂਗੇ ਆਪ ਕੋਈ ਜਾਂ ਕੁਛ ਮਤਲਬ ਕੋਰਸ ਵਗੈਰਾ ਤੁਸੀਂ ਕਹਿ ਰਹੇ ਸੀ
ਹਾਂਜੀ ਹਾਂਜੀ ਬਸ ਮੈਂ ਕੰਪਿਊਟਰ ਕੋਰਸ ਹੀ ਲੱਗਣਾ ਸੀਗਾ ਬਸ ਮੈਂ ਲੇਨ ਜਾਣਾ ਇੱਕ ਦੋ ਦਿਨ 'ਚ ਡੈਮੋ ਤੁਹਾਨੂੰ ਪਤਾ ਵੀ ਗਰਮੀ ਕਰਕੇ ਕਿਤੇ ਦਿਲ ਨ ਕਰਦਾ ਜਾਣਦਾ
ਹਾਂ ਤੇ ਬਾਕੀ ਇੱਕ ਮੈਂ ਵੀ ਸੋਚ ਮੈਂ ਵੀ ਆਰਟੀਫਿਸ਼ਅਲ ਇੰਟੈਲੀਜੈਂਸ ਦਾ ਕੋਰਸ ਕਰੂੰਗੀ ਬੇਸਿਕ ਲੈਵਲ ਤੋਂ ਬੇਸਿਕ ਤੇ ਐਡਵਾਂਸ ਦੋਵੇਂ ਫਿਰ ਉਹ ਤੋਂ ਬਾਅਦ ਪ੍ਰੋੋ ਤਿੰਨੇ ਕਰੂੰਗੀ ਇਹ ਤਿੰਨੇ ਕੋਰਸ ਮੈਂ ਔਨਲਾਈਨ ਸੋਚਿਆ ਮੈਂ ਕਿਸੇ ਉਹਦੇ ਤੋਂ ਤਾਂ ਨਹੀਂ ਕਰਨਾ ਔਨਲਾਈਨ ਹੀ ਕਰੂੰਗੀ ਹੂੰ
ਸੈਟੀਫਾਈਡ ਹੋਊਗਾ ਫਿਰ ੳ
ਸਰਟੀਫਿਕੇਟ ਮਿਲ ਜਾਂਦਾ ਐ ਆਪਾਂ ਜੇ ਔਨਲਾਈਨ ਕਰਦੇ ਹੈ ਨਾ ਸਰਟੀਫਿਕੇਟ ਮਿਲ ਜਾਂਦਾ।
ਠੀਕ ਹੈ ਠੀਕ ਹੈ ਠੀਕ ਹੈ ਨੀ ਫੇਰ
ਬਹੁਤ ਸਾਰੇ ਵਰਕਸ਼ੋਪ ਨੇ ਗੇ ਜਿਹੜੇ ਦੇ ਰਹੇ ਨੇ ਫ੍ਰਰੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ ਤਾਂ ਮੈਂ ਸੋਚਿਆ ਇੱਕ ਤਾਂ ਗਰਮੀ ਹੈ ਤੇ ਜਾਇਆ ਨਹੀਂ ਜਾਣਾ ਮੇਰੇ ਤੋਂ ਠੀਕ ਹੈ ਇੱਕ ਤਾਂ ਵੈਸੇ ਨਹੀਂ ਜਾਇਆ ਜਾਂਦਾ ਘਰ ਬਾਹਰ ਤਾਂ ਫਿਰ ਉਰੇ ਆਪਾਂ ਪ੍ਰੋਕਾਸਟਟ ਕਰਨ ਤੋਂ ਵਧੀਆ ਮੈਂ ਘਰੇ ਕਰਲਾ।
ਨਹੀਂ, ਹਾਂਜੀ ਵਧੀਆ ਇਹ ਹੈ ਕਿ ਨਾਲੇ ਚੱਲ ਥੋੜਾ ਟਾਈਮ ਗਾ ਜੇ ਤੁਸੀਂ ਅਪ ਡਾਊਨ ਵਗੈਰਾ ਕਰਨਾ ਹੁੰਦਾ ਤੇ ਨਾਲੇ ਗਰਮੀ ਤਾਂ ਤੁਹਾਨੂੰ ਪਤਾ ਕਿੰਨੀ ਆ ਘਰੇ ਬੈਠੇ ਬੈਠੇ ਹੋਜੂਗਾ।
ਘਰੇ ਬੈਠੇ ਬੈਠੇ ਆਰਾਮ ਨਾਲ ਕਰ ਲੂੰਗੀ ਮੈਂ।
ਮਤਲਬ ਇਹ ਫੇਰ ਕਿਵੇਂ ਤਿੰਨ ਮਹੀਨੇ ਦਾ ਹੁੰਦਾ ਹੈ ਜਾਂ ਸਾਲ ਦਾ ਕਿਵੇਂ ਹੁੰਦਾ ਇਹ।
ਨਹੀਂ ਇਹ ਸਰਟੀਫਿਕੇਟ ਬਣ ਜਾਂਦਾ ਆਪਣਾ ਕੀ ਵੀ ਆਪਾ ਇਹ ਚੀਜ਼ 'ਚ ਸੈਟੀਫਾਈਡ ਆਪਾਂ ਨੇ ਆਟੀਫੀਸਲ ਇੰਨਟੈਲੀਜਸ ਬਾਰੇ ਕੀਤਾ ਕੋਰਸ। ਉਹ ਇੱਕ ਸਰਟੀਫਿਕੇਟ ਮਿਲ ਜਾਂਦਾ ਹੈ ਤੇ ਜਦੋਂ। ਆਪਾਂ ਕਿਸੇ ਕੰਪਨੀ ਚ ਅਪਲਾਈ ਕਰਦੇ ਹਾਂ? ਤੇ ਜੇ ਕੋਈ ਏ ਆਈ ਦੇ ਬੇਸ। ਕੋਈ ਵੀ ਉਹਦੇ ਚ ਰਿਕੁਆਇਰਮੈਂਟ ਹੁੰਦੀ ਹੈ ਤਾਂ ਉਹ ਉੱਥੇ ਕੰਮ ਆ ਜਾਂਦਾ ਹੈ।
ਕਹੈ ਠੀਕ। ਕਹੈ ਠੀਕ ਹੈ ਹਾਂਜੀ ਚਲੋ ਚਲੋ ਫੇਰ ਮੈਨੂੰ ਵੀ ਬਾਅਦ ਮੈਨੂੰ ਦੱਸਿਓ ਫੇਰ ਤੁਸੀਂ ਮੈਂ ਤੁਹਾਨੂੰ। ਕਰੂੰਗੀ ਮੈਸੇਜ ਫਿਰ ਮੈਨੂੰ ਦੱਸ ਦਿਓ?
ਹਾਂ ਜ਼ਰੂਰ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦੂੰਗੀ ਜੋ ਵੀ ਇਨਫੋਰਮੇਸ਼ਨ। ਮੇਰੇ ਕੋਲ ਹੈ। ਤੇ ਮੈਂ ਹੋਰ ਵੀ ਹਲੇ ਸਰਚ ਕਰ ਰਿਹਾ ਹੈ। ਤਾਂ ਜੋ ਵੀ ਮੈਨੂੰ ਜਿੰਨਾ ਵੀ ਪਤਾ ਹੈ ਮੈਂ ਸਾਰਾ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਦੂੰਗੀ।
ਹਾਂਜੀ ਹਾਂਜੀ ਤੁਸੀਂ ਮਤਲਬ ਆਪ ਖੁਦ ਕਰਕੇ ਸਰਚ ਵਗੈਰਾ ਸਭ ਕੁਛ ਦੇਖ ਕੇ ਨਾ ਫਿਰ ਮੈਨੂੰ ਵੀ ਦੱਸ ਦਿਓ?
ਠੀਕ ਹੈ ਤੇ ਬਾਕੀ ਤੁਸੀਂ ਕੋਈ ਦਰਖਤ ਵਗੈਰਾ। ਲਗਾਇਆ ਇਸ ਵਾਰੀ ਤੁਸੀਂ ਦਰਖਤ ਲਗਾਉਣੇ ਹੋ ਨਾ।
ਹਾਂਜੀ ਸਾਡੇ ਮਤਲਬ ਖੇਤ ਚ ਮੇਰੇ ਪਾਪਾ ਲੈ ਕੇ ਆਏ ਸੀਗੇ ਹੁਣ ਪਾਪਾ ਨੇ ਕਾਫ਼ੀ ਲਗਾਏ ਨੇ ਹੋਰ ਮਤਲਬ ਫਲ ਵਾਲੇ ਵੀ ਨੇ ਮਤਲਬ ਜਿਨਾ ਜਿਵੇਂ ਆੜੂ ਵਗੈਰਾ ਹੋ ਗਿਆ, ਅਮਰੂਦ ਹੋ ਗਏ।
ਠੀਕ। ਹੈ ਅਸੀਂ ਤਾਂ ਉਰੇ ਜੋ। ਜਿਵੇਂ ਆਪਣੇ ਨਿੰਮ ਦਾ ਹੋ ਗਿਆ ਦਰਖਤ ਹਨਾ। ਨਿੰਮ ਬਹੁਤ ਜ਼ਿਆਦਾ ਫਾਇਦੇਮੰਦ ਹੈ ਚੀਜ਼। ਚੀਜ਼ਾਂ ਦੇ ਲਈ ਨਿੰਮ ਦਾ ਦਰੱਖਤ ਉਹ ਤਾਂ ਖੁਦ ਹੀ ਲੱਗ ਗਿਆ ਸਾਡੇ ਆਪਦੇ ਆਪ ਹੀ। ਮਤਲਬ ਉਹ ਵੱਡਾ ਹੋ ਗਿਆ ਹੂੰ।
ਵੀ ਨਿੰਮ ਤਾ ਨਾ ਹੁਣ ਕਿਤੇ ਦੇਖਣ ਨੂੰ ਮਿਲਦਾ ਹੀ ਨਹੀਂ ਹੈਗਾ ਬਹੁਤ ਘੱਟ ਗਿਆ ਹੈ ਇਹ ਦਰਖਤ।
ਇਹ ਸਾਡੇ ਖੇਤਾਂ ਰਾਹੀਂ ਬਹੁਤ ਜ਼ਿਆਦਾ ਆਮ ਹੈ। ਅਸੀਂ ਮਤਲਬ ਐਵੀਂ ਯਾਰ। ਰੱਖੇ ਨੇਗੇ ਤੇ ਬਾਕੀ। ਅ ਟਾਹਲੀ ਹੋ ਗਈ ਇਹ ਸਾਰੇ ਦਰਖਤ ਵੀ ਬਹੁਤ ਲੱਗੇ ਹੋਏ ਨੇ ਸਪੈਦੇ ਹੋ ਗਏ ਲੈਣ ਚ ਲਾਏ ਹੋਏ ਨੇ ਸਾਰੇ ਦਰਖਤ।
ਹਾਂਜੀ ਨਹੀਂ ਵਧੀਆ ਦਰਖਤਾਂ ਦਾ ਤਾਂ ਬਹੁਤ ਫਾਇਦਾ ਕਿਉਂਕਿ ਦੇਖੋ ਗਲੋਬਲ ਵਾਰਮਿੰਗ ਕਿੰਨੀ ਜ਼ਿਆਦਾ ਹੋ ਰਹੀ ਹੈ? ਫਾਇਦਾ ਹੀ ਦਿੰਦਾ ਹਾਂਜੀ ਵੈਸੇ ਮਤਲਬ ਹਾਂਜੀ ਇਸ ਤਾਂ ਸਾਰੇ ਹੀ ਮਤਲਬ। ਫਰੂਟ ਵਾਲੇ ਵੀ ਲਗਾਏ ਹੋਏ ਨੇ ਤੇ ਮਤਲਬ ਸਬਜ਼ੀਆਂ ਵਗੈਰਾ ਵੀ। ਲਗਾਈਆਂ ਹੋਈਆਂ ਨੇ ਤੇ ਵੈਸੇ ਵੀ ਸਾਰਾ ਕੁੱਛ ਲੱਗਿਆ ਹੋਇਆ ਸਾਡੇ ਖੇਤਾਂ ਚ। ਹਾਂਜੀ ਹਾਂਜੀ ਤੁਸੀਂ ਦੱਸੋ? ਤੁਸੀਂ ਕੀ ਕੀ ਲਗਾ ਰੱਖਿਆ?
ਅਸੀਂ ਅ ਜੇ ਆਪਾਂ ਗੱਲ ਕਰੀਏ ਫਲਦਾਰ ਦਰਖਤਾਂ ਦੀ ਤਾਂ ਸਾਡੇ ਅੰਬ ਲੱਗਿਆ ਹੋਇਆ ਹੈ, ਆੜੂ ਲੱਗਿਆ ਹੋਇਆ ਹੈ। ਅਹ ਬਦਾਮ ਦਾ ਪੇਡਾ ਵੀ ਲੱਗਾ। ਲੱਗਿਆ ਹੋਇਆ ਤੇ ਇਹ ਤੋਂ ਬਿਨਾਂ ਅਹ ਨਿੰਬੂ ਦੇ ਵੀ ਲੱਗੇ ਹੋਏ ਨੇ ਦੋ ਤਿੰਨ ਪੈ ਪੌਦੇ। ਤੇ, ਅਮਰੂਦ ਲੱਗਿਆ ਹੋਇਆ।
ਅੱਛਾ, ਸੈਮ ਤਾਂ ਤੁਸੀਂ ਅੰਬ ਦੇ ਹੋ ਮਤਲਬ। ਅਚਾਰ ਵਗੈਰਾ ਵੀ ਪਾਦੇ ਹੋਵਾਂਗੇ ਅੰਬੀਆਂ ਦਾ।
ਹਾਂ ਅੰਬ ਹਲੇ ਲੱਗੇ ਨੀ ਉਹ ਮੁਜਲਬ ਨਾ ਛੋਟੇ ਪੇਡੇ ਨੇ ਗੇ ਤੇ ਜਿਹੜੇ ਲੱਗ ਰਹੇ ਨੇ ਜਿਹੜੇ ਫਲ ਅਸੀਂ ਖਾਂਣੇ ਓ ਚੀਕੂ ਹੋ ਗਿਆ। ਤੇ ਬਾਕੀ ਏ ਤੋਂ ਬਿਨਾਂ ਮਸੰਮੀਆਂ ਵੀ ਏ ਅਗੀਆਂ ਹੋਈਆਂ ਸੀ ਗੀਆਂ। ਏਦਾਂ ਮਤਲਬ ਲੱਗੇ ਹੋਏ ਇੱਕ ਸਾ ਤੇ ਉਹ ਵੀ ਲੱਗੇ ਹੋਏ ਸੀ ਬੇ। ਬੇਰੀ ਲੱਗੀ ਹੋਈ ਸੀ ਗੀ। ਜਦੇ ਬੇਰ ਲੱਗਦੇ ਨੇ ਹਾਂ, ਤਾਂ ਇਹਵੇਂ ਦਰਖਤ ਹੈਗੇ ਨੇ ਫਲਦਾਰ ਬਹੁਤ। ਸਾਰੇ।
ਹਾਂਜੀ ਇਹ ਹੁੰਦਾ ਕਿ ਘਰ ਚ ਤਾਂ ਚਲੋ ਫਾਇਦਾ ਹੀ ਹੁੰ ਦਾ--ਦਰਖਤ ਲਗਾਏ ਦਾ। ਇੱਕ ਤਾਂ ਇਹ ਹੁੰਦਾ ਕਿ ਚਲੋ ਕਿਉਂਕਿ ਹੁਣ ਜਿਹੜੇ ਫਲਦਾਰ ਆਪਾਂ ਨੂੰ ਫਲ ਵੀ ਦੇਣਗੇ ਤੇ ਨਾਲ ਛਾਂ ਵੀ ਦੇਣਗੇ। ਦੋਏ, ਕੰਮ ਕਰਦੇ ਨੇ ਉਹ।
ਹਾਂ ਸਾਡੇ ਘਰ ਬਾਹਰ ਵੀ ਬਹੁਤ। ਸ਼ਾਮ ਵਾਸਤੇ ਨਾ ਇੱਕ ਦਰਖਤ ਲਗਾਏ ਸਨੇ ਅਰਜਨ ਦਰਖਤ ਜਿਹਨੂੰ ਆਪਾਂ ਅਰਜਨ ਕਹਿ ਦਿੰਦੇ ਹਾਂ ਤੇ ਬਹੁਤ ਸੋਹਣਾ ਲੱਗਦਾ ਹੈ ਮਤਲਬ ਬਹੁਤ ਸੋਹਣਾ ਵਿਊ ਆਉਂਦਾ ਉਹਦੇ ਨਾਲ ਬਹੁਤ ਸੋਹਣੇ ਦਰੱਖਤ ਲਾਏ ਹੋਏ ਨੇ
ਉਹੀ ਹੈ ਕਿ, ਪਤਾ ਨਈ ਲੋਕ, ਕਿਉਂ ਇਹਨਾਂ ਨੂੰ ਕੱਟ, ਦਿੰਦੇ ਨੇ ਹਨਾ ਜਾਣਿਕ। ਫਾਇਦੇ, ਦਿੰਦੇ ਨੇ ਆਪਾਂ ਨੂੰ। ਇਹ ਤਾਂ ਕੁੱਛ ਆਪਣੇ ਤੋਂ ਮੰਗਦੇ ਵੀ ਨੀ- ਇੱਕ ਪਾਣੀ ਦੇਣਾ ਹੁੰਦਾ। ਇਹਨਾਂ ਨੂੰ ਹੋਰ ਤਾਂ ਇਹਨਾਂ ਦਾ ਕੁਛ ਨੀ ਕਰਨਾ ਹੁੰਦਾ।
ਸਹੀ, ਕਿਆ।
ਹੁਣ ਤੂੰ ਫੇਰ ਵੀ ਦੇਖ। ਕਿਉਂਕਿ, ਲੋਕ ਨਾ ਆਪਣੇ ਫ਼ਾਇਦੇ ਵਾਸਤੇ। ਤੇ ਏਡੇ ਏਡੇ ਪਲਾਟਐਡੇ--ਐਡੇ ਜੰਗਲ ਕਟ ਦੇਦੈ ਨੇ। ਦਰਖਤਾਂ ਦੇ।
ਨਹੀਂ ਦਰਖਤ, ਮੈਨੂੰ ਤੇ ਨਹੀਂ ਲੱਗਦਾ ਦਰਖਤ ਲਾਉਣੇ ਚਾਹੀਦੇ ਨੇ। ਜੇ ਆਪਾਂ ਕੋਈ-ਦਰਖਤ ਕੱਟ ਵੀ ਰਹੇ ਹਾਂ ਮਜ਼- ਬੂਰੀ ਕਰਕੇ ਹਨਾ- ਤਾਂ ਉਹਦੇ ਤੇ ਉਹੀ ਜਗ੍ਹਾ- ਦੋ ਤਿੰਨ ਦਰਖ਼ਤ ਲਾ ਦੇਣੇ ਚਾਹੀਦੇ ਨੇ।
ਹਾਂਜੀ ਮੈਂ ਤੁਹਾਨੂੰ ਦੱਸਾਂ ਸਾਡੇ ਨਾ ਇੱਥੇ ਮਤਲਬ ਇੱਕ ਡੇਰਾ ਐ ਕਾਫ਼ੀ ਵੱਡਾ- ਤੇ ਉੱਥੇ ਹਾਂਜੀ ਊ- ਤੇ ਨਾ ਮਤਲਬ- ਬਹੁ ਜਦੋਂ ਤੂੰ ਮੈਂ ਛੋ- ਟੀ ਆ ਨਾ ਉਦੋਂ ਤੋਂ ਦੇਖ ਰਹੀਆਂ ਬਹੁਤ ਬੜਾ ਉਰੇ ਬਾਗ ਸੀਗਾ ਦਰਖਤਾਂ ਦਾ ਹਰ ਇੱਕ ਤਰੀਕੇ ਦੇ ਸੀਗੇ। ਤੇ ਹੁਣ ਇੱਥੇ ਹਾਂਜੀ- ਇੱਥੇ ਹੁਣ ਇਹ ਸੋਚ ਰਹੇ ਨੇ ਸਾਰੇ ਕਿ ਇੱਥੇ ਨਵਾਂ ਬਣਾਵਾਂਗੇ ਕੁੱਛ ਪਿੰਡ ਵਾਲੇ ਹੈਗੇ ਨੇ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਉਹ ਸਾਰੇ ਦਾ ਸਾਰਾ ਬਾਗ ਜਿਹੜਾ ਉਹ ਸਾਰੇ ਦਾ ਸਾਰਾ ਕੱਟ ਤਾ। ਤੁਸੀਂ ਦੇਖੋ ਹਾਂਜੀ ਤੁਸੀਂ ਦੇ- ਖੋ ਨਾ ਉਹ ਨੂੰ ਕਿੰਨਾ ਟਾਈਮ ਲੱ- ਲੱਗਿਆ ਹੋਣਾ, ਉਹ ਵੀਹ ਪੱਚੀ ਸਾਲ ਚ ਵੱਡੇ ਹੋਏ ਹੋਣਗੇ, ਛਾਂ ਦਿੰਦੇ ਕਿੰਨਾ ਕੁਨਾ ਫਾਇਦਾ ਉਹਨਾਂ ਦਾ।
ਸਹੀ ਕਿਹਾ।
ਹੁਣ ਹੁਣ ਉਹ ਕੀ ਕਰ ਰਹੇ ਨੇ ਜਿਹੜਾ ਉਹ ਸਾਫ਼ ਕੀਤਾ ਉੱਥੇ ਸਾਰਾ ਕੁਛ ਸਾਫ਼ ਕਰਕੇ ਉੱਥੇ ਦਵਾਰ ਤੋਂ ਨਵੇਂ ਤਰੀਕੇ ਤੋਂ ਨਵੇਂ ਪੇੜ ਲਗਾ ਰਹੇ ਨੇ। ਮੈਂ ਕਿਹਾ ਵੀ ਸੋਚੋ- ਚੋ ਇਹ ਕਦੋਂ ਵੀਹ ਪੱਚੀ ਸਾਲ ਨੂੰ ਇਹ ਵੱਡੇ ਹੋਣਗੇ, ਕਦੋਂ ਇਹ ਛਾਂ ਦੇਣਗੇ, ਕਦੋਂ ਇਹ ਕੀ ਕਰਨਗੇ, ਵੀ- ਪਹਿਲਾਂ ਹੀ ਤੁਸੀਂ ਕਿਉਂ ਕੱਟੇ ਸੀਗੇ? ਬਸ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਆਪਣੇ ਫਾਇਦੇ ਲਈ- ਕਰਦੇ ਨੇ ਸਭ ਕੁਛ।
ਦਰਖਤ ਤਾਂ ਨੀ ਕੱਟਣੇ ਚਾਹੀਦੇ ਬਾਕੀ- ਕੀ ਜੇ ਆਪਾਂ ਗੱਲ ਕਰੀਏ ਇਤਿਹਾਸਿਕ ਜਗ੍ਹਾਵਾਂ ਦੀ- ਮੈਨੂੰ ਲੱਗਦਾ ਜਿੰਨੀਆਂ ਵੀ ਇਤਿਹਾਸਿਕ ਜਗਾਵਾਂ ਨੇ ਸਭ- ਸਾਰੀਆਂ ਜਗਾਵਾਂ ਤੇ ਦਰੱਖਤਾਂ ਹੈਗੇ ਨੇ। ਕਿਉਂਕਿ ਇਹਨਾਂ ਦੀ ਆਪਣੀ- ਇੱਕ ਮਾਨਿਅਤ ਹੈ ਦਰੱਖਤਾਂ ਦੀ।
ਹਾਂਜੀ। ਉਹ ਕਿਉਂਕਿ- ਦੇਖੋ ਕੁਛ ਪੁਰਾਣੇ ਦਰਖਤ ਹੈ ਵੀ ਨੇ ਜਿਹੜੇ ਦੇਖਣ ਨੂੰ ਮਿਲਦੇ ਵੀ ਨੇ ਤੇ ਮਤਲਬ ਕਈ ਨੇ ਜਿਹੜੇ ਮਤਲਬ ਬਿਲਕੁਲ ਹੀ ਗਾਇਬ ਹੋ ਚੁੱਕੇ ਨੇ।
ਦਰਖਤਾਂ ਦੇ ਕੁਛ ਐਵੇਂ ਦੇ ਹੈਗੇ ਨੇ-
ਹਾਂਜੀ ਹਾਂਜੀ ਜਿਵੇਂ ਪਿੱਪਲ ਦੇਖਲੋ ਤੁਸੀਂ ਹਾਂਜੀ ਪਿੱਪਲ ਦੇਖਲੋ ਬਹੁਤ ਘੱਟ ਹੋ ਗਿਆ- ਬੋਹੜ ਦਾ ਦਰਖਤ ਦੇਖੋ ਤੁਸੀਂ ਬਹੁਤ ਘੱਟ ਹੋ ਗਿਆ-
ਸਹੀ ਕਿਹਾ ਪਹਿਲਾਂ ਤਾਂ ਟੋਭੇ ਦੇ ਕਿਨਾਰੇ ਵੀ ਕਿੱਡੇ ਕਿੱਡੇ ਬੋਹੜ ਵਾਲੇ ਦਰਖਤ ਹੁੰਦੇ ਸੀਗੇ
ਹਾਂਜੀ ਹਾਂਜੀ ਹਾਂਜੀ ਤੁਹਾਡੇ ਹੈਗਾ ਮਤਲਬ ਐਵੇਂ ਟੋਭਾ ਵਗੈਰਾ ਪਿੰਡ ਚ
ਹਾਂਜੀ ਸਾਡੇ ਹੈਗਾ ਸਾਡੇ ਦਰਖਤ ਵੀ ਹੈ ਬਹੁਤ ਪੁਸ਼ਤਾਨੀ ਦਰੱਖਤ ਦੀ ਤੇ ਅਸੀਂ ਛੋਟੇ ਹੁੰਦੇ ਝੂਟੇ ਹੁੰਦੇ ਸੀਗੇ ਉਹਦੀਆਂ ਜੱਟਾਂ ਦੇ ਨਾਲ
ਤੁਸੀਂ ਦੇਖੋ ਹਨਾ, ਉਹ ਮਤਲਬ ਹੁਣ ਕਿੰਨੀ ਛਾਂ ਦਿੰਦਾ ਹੈ ਤੇ ਕਿੰਨੇ ਫਾਇਦੇ ਨੇ ਉਹਦੇ
ਹਜੇ ਵੀ ਉਹ ਦਰੱਖਤ ਹੈ ਕੱਟਿਆ ਨੀ ਹੈਗਾ।
ਹਾਂਜੀ ਮਤਲਬ ਫਿਰ ਉਹ ਤਾਂ ਕਾਫ਼ੀ ਸੰਘਣਾ ਹੋਣਾ।
ਹਾਂਜੀ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਵੀਰੇ ਜਟਾਂ ਨਾਲ ਅਸੀਂ ਐਵੇਂ ਲਮਕ ਜਾਂਦੇ ਸੀਗੇ ਅਹ ਮਤਲਬ ਬਹੁਤ ਜ਼ਿਆਦਾ ਪੁਰਾਣਾ ਬਜ਼ੁਰਗ ਦਰੱਖਤ ਹੈ ਉਹ
ਹਾਂਜੀ ਹਾਂਜੀ ਨਹੀਂ ਚਲੋ ਵਧੀਆ ਚਲੋ ਪੇੜ ਦਾ ਹੋਣਾ
ਤੁਸੀਂ ਵੀ ਦਰੱਖਤ ਲਾਓ ਹਾਂ ਖੇਤ ਚਲਾ ਲਾ ਰਹੇ ਹੋ ਘਰੇ ਵੀ ਲਾਓ ਤੁਸੀਂ ਅਹ ਫੁੱਲਾਂ ਵਾਲੇ ਦਰਖਤ ਲਾ ਲਓ ਤੇ ਵੀ ਲਾ ਰਹੇ ਇਸ ਵਾਰੀ
ਹਾਂਜੀ ਹਾਂਜੀ ਜ਼ਰੂਰ ਬਸ ਅਸੀਂ ਕੁਛ ਤਾਂ ਲਗਾਏ ਹੋਏ ਨੇ ਜਿਵੇਂ ਕਿ ਇੱਕ ਲਗਾ ਰੱਖਿਆ ਗੁਲਾਬ ਵਗੈਰਾ ਲਗਾ ਰੱਖਿਆ ਤੇ ਇੱਕ ਦੁਪਹਿਰ ਖਿੜੀ ਐਵੇਂ ਤਾਂ ਕਾਫ਼ੀ ਨੇ ਬਟ ਉਹੀ ਹੈ ਕਿ ਜਗ੍ਹਾ ਤੇ ਥੋੜ੍ਹੀ ਦਿੱਕਤ ਆ ਜਾਂਦੀ ਹੈ ਨਾ
ਹਾਂ ਸਹੀ ਕਿਹਾ ਅਸੀਂ ਵੀ ਬਹੁਤ ਸਾਰੇ ਦਰਖਤ ਲਾਵਾਂਗੇ ਇਸ ਵਾਰੀ
ਹਾਂਜੀ ਹਾਂਜੀ ਹਾਂਜੀ ਜ਼ਰੂਰ ਲਗਾਵਾਂਗੇ ਠੀਕ ਹੈ, ਜੀ ਓਕੇ ਹਾਂਜੀ ਬਾਏ ਹਾਂਜੀ ਸਤਿ ਸ੍ਰੀ ਅਕਾਲ ਜੀ।